ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ
ਵਧੀਆ ਵਧੀਆ, ਤੁਸੀਂ ਦੱਸੋ, ਹੋਰ ਕੀ ਕਰਦੇ ਹੋ
ਬਸ ਕੁਛ ਨੀ
ਠੀਕ ਹੈ, ਹੋਰ ਘਰ ਪਰਿਵਾਰ ਵਧੀਆ ਸਭ
ਵਧੀਆ ਜੀ ਵਧੀਆ
ਠੀਕ ਹੈ ਜੀ
ਇੰਨਾ ਪੋਲਿਊਸ਼ਨ ਹੋ ਗਿਆ ਹੈ, ਸੜਕਾਂ ਤੇ, ਬਰਸਾਤਾਂ ਦੇ ਵੱਧ ਹੈ ਨਾ ਜੀ
ਹਾਂਜੀ ਬਹੁਤ ਜ਼ਿਆਦਾ ਹੋ ਗਿਆ, ਮੈਂ ਕਿਹਾ
ਹਾਂਜੀ, ਜਿਵੇਂ ਜਿਵੇਂ ਧੁੱਪ ਨਿਕਲਦੀ ਹੈ, ਤੇ ਕਿੰਨੀ ਮਿੱਟੀ ਉੱਡਦੀ ਹੈ, ਡਸਟ ਉੱਡਦੀ ਹੈ, ਹੈਨਾ
ਹਾਂਜੀ ਹਾਂਜੀ। ਉਹਦੇ ਕਰਕੇ, ਸਕਿੰਨ ਪ੍ਰੋਬਲਮਸ ਵੀ ਕਿੰਨੀਆਂ ਜ਼ਿਆਦਾ ਹੋ ਗਈਆਂ।
ਹਾਂਜੀ। ਤੇ ਆਈਸ ਡੀ ਵੀ ਚਲੀ ਜਾਂਦੀ ਹੈ। ਕਈ ਵਾਰੀ ਜਿਹੜੇ ਅਸੀਂ ਡਰਾਈਵ ਕਰਦੇ ਨੇ ਸਕੂਟਰ ਵਗੈਰਾ ਟੂ ਵੀਲਰ। ਹਾਂ ਤੇ ਕਿੰਨੀ ਡਿਫੀਕਲਟੀਜ ਹੋ ਜਾਂਦੀ ਹੈ ਸਾਨੂੰ।
ਹਾਂਜੀ ਹਾਂਜੀ ਤਾਂ ਹੀ ਰੈਡਨੈਸ ਕਿੰਨੀ ਹੋ ਜਾਂਦੀ ਆਈਸ ਦੀ।
ਹਾਂਜੀ ਹਾਂਜੀ।
ਈਚਿੰਗ ਹੁੰਦੀ ਆ ਫਿਰ ਬਹੁਤ ਪ੍ਰੋਬਲਮ ਆਉਂਦੀ ਹੈ।
ਹਾਂਜੀ ਹਾਂਜੀ ਅੱਜ ਕੱਲ੍ਹ ਦੇਖਦੇ ਵੀਰੇ ਅਹ ਪੋਲਿਊਸ਼ਨ ਨਾ ਬਹੁਤ ਜ਼ਿਆਦਾ ਵੱਧ ਗਿਆ ਹੈ।
ਹਾਂਜੀ ਕਿਉਂਕਿ ਉਹ ਹੈ ਨਾ ਹਰੇਕ ਕੋਲ ਆਪਦਾ ਵਹੀਕਲ ਹੈਗਾ ਹੀ ਹੈਗਾ ਹੈ।
ਹਾਂਜੀ ਬਿਲਕੁਲ।
ਕੋਈ ਹਨਾ ਮਤਲਬ ਸਰਕਾਰੀ ਵਹੀਕਲ ਤਾਂ ਯੂਜ ਕਰਦੇ ਹੀ ਨੀ ਗਾ।
ਕੋਈ ਨੀ ਕਰਦਾ ਜੀ ਦੇਖੋ ਘਰ ਵਿੱਚ ਚਾਰ ਬੰਦੇ ਨੇ ਤੇ ਚਾਰੋਂ ਕੋਲ਼ ਗੱਡੀਆਂ ਨੇ ਤੇ। ਇੱਕ ਇੱਕ ਤੁਸੀਂ ਦੇਖੋ ਇੰਨਾ ਐਨਾ ਕਿੱਥੇ ਤੁਸੀਂ ਵੇਖਿਆ ਹੋਗਾ ਜਾਮ ਹੁੰਦਾ ਹੈ ਲਗਾ ਵਾ। ਵਗੈਰਾ ਤੇ ਉੱਥੇ ਅਹ ਚਾਰ ਗੱਡੀਆਂ ਤੇ ਚਾਰੋਂ 'ਚ ਇੱਕ ਇੱਕ ਬੰਦਾ ਹੋਵੇਗਾ।
ਹਾਂਜੀ ਹਾਂਜੀ ਗੱਲ ਤਾਂ ਤੁਹਾਡੀ ਜਮਾ ਠੀਕ ਹੈ। ਮਤਲਬ ਜਦੋਂ ਆਪਾਂ ਬਾਜ਼ਾਰ 'ਚ ਜਾਂਦੇ ਹਾਂ ਕਿੰਨਾ ਟ੍ਰੈਫਿਕ ਹੁੰਦਾ ਹੈ।
ਹਾਂਜੀ। ਅਤੇ ਦੇਖੋ ਕਿ ਕੀ ਲ ਲਾਈਟ ਰੈੱਡ ਲਾਈਟ ਹੁੰਦੀ ਹੈ ਅਤੇ ਉੱਥੇ ਫਿਰ ਉਹ ਔਨ ਹੀ ਰਹਿਣ ਦੈਂਦੇ ਨੇ ਗੱਡੀਆਂ ਨੂੰ ਤੇ ਉਹਨਾਂ ਦਾ ਧੂੰਆਂ ਜਿਹੜਾ ਨਿਕਲਦਾ ਹੈ ਉਹ ਸਾਡੇ ਫੇਫੜੇ ਲਈ ਅਹ ਮਤਲਬ ਅਸਥਮਾ ਟਾਈਪ ਇਏਦਾਂ ਦੀਆਂ ਬਿਮਾਰੀਆਂ ਸਾਨੂੰ ਹੋ ਸਕਦੀਆਂ ਨੇ
ਹਾਂਜੀ ਹਾਂਜੀ ਮਤਲਬ ਜਿਹੜੇ ਜੜੇ ਛੋਟੇ ਬੱਚੇ ਉਹਨਾਂ ਨੂੰ ਜ਼ਿਆਦਾ ਨੁਕਸਾਨ ਕਰਦਾ ਉਹ ਫਰਾ
ਹਾਂਜੀ ਹਾਂਜੀ
ਮਤਲਬ ਜਿਵੇਂ ਆਪਾਂ ਤਾਂ ਫਿਰ ਵੀ ਸਹਿ ਲੈਂਦੇ ਹਾਂ ਹਨਾ ਪਰ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ।
ਹਾਂਜੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਦੀ ਅ। ਚੰਗਾ ਨੀ ਹੁੰਦਾ ਹੈ।
ਬਈ ਪੋਲਿਊਸ਼ਨ ਤਾਂ ਵਾਲਾ ਹੋ ਰਿਹਾ ਜੀ ਕੁਛ। ਕੁਛ ਫੈਕਟਰੀਆਂ ਵੀ ਇੰਨੀਆਂ ਜ਼ਿਆਦਾ।
ਫੈਕਟਰੀਆਂ ਹਾਂਜੀ ਹਾਂਜੀ ਹਰ ਤਰ੍ਹਾਂ ਦਾ ਹੀ ਪੋਲਿਊਸ਼ਨ ਬਹੁਤ ਫੈਲਿਆ ਹੋਇਆ ਹੈ। ਅੱਜ ਕੱਲ੍ਹ ਤਾਂ।
ਹਾਂਜੀ ਹਾਂਜੀ।
ਨਾ ਤੁਸੀਂ ਜੀ। ਤੁਸੀਂ ਦੇਖਲੋ ਪਾਣੀ ਦੇਖਲੋ ਉਹਦੇ ਵਿੱਚ ਪਤਾ ਨੀ ਕੁਛ ਕੀ ਕੀ ਲੋਕੀ ਗੰਦ ਪਾ ਦਿੰਦੇ ਨੇ। ਫੈਕਟਰੀਆਂ ਦੇ ਕੈਮੀਕਲ।
ਚੀਜ਼ ਆ ਈ ਡਿੱਗ ਦਿੰਦੇ ਨੇਗੇ।
ਫੈਕਟਰੀਆਂ ਦਾ ਗੰਦਾ ਪਾਣੀ ਉਹਦੇ ਵਿੱਚ ਪਾ ਦਿੰਦੇ ਨੇ।
ਹਾਂ ਹੁਣ ਜਿਹੜੀ ਜਗ੍ਹਾ ਤੇ ਦੇਖੋ ਤੁਸੀਂ ਹਨਾ ਵੀ ਸਾਫ਼ ਪਾਣੀ ਬਿਲਕੁਲ ਹੀ ਨਹੀਂ ਆਉਂਦਾ। ਤਾਂ ਉਹਨਾਂ ਨੂੰ ਕਿੰਨਾ ਔਖਾ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ।
ਹਾਂਜੀ ਪੀਣ ਦਾ ਪਾਣੀ ਵੀ ਠੀਕ ਨਹੀਂ ਹੈਗਾ ਅੱਜ ਕੱਲ।
ਅੱਜ ਕੱਲ੍ਹ ਤੇ ਜੀ ਬਹੁਤ ਔਖਾ ਹੋਇਆ ਪਿਆ ਹੈ।
ਹਾਂਜੀ ਜਿਹੜੀ ਪੇਟ ਦੀ ਬਿਮਾਰੀ ਹੁੰਦੀ ਹੈ ਤੋ। ਜੋ ਗੰਦਾ ਪਾਣੀ ਆਪਾਂ ਪੀ ਲੈਂਦੇ ਹਾਂ। ਉਹਦੇ ਹੀ ਨਾਲ ਹੁੰਦੀਆਂ ਹੈ।
ਹਾਂਜੀ ਤੁਸੀਂ ਐਂ ਵੀ ਦੇਖੋ ਹੁਣ ਅੱਜ ਕੱਲ੍ਹ ਸਾਹ ਦੀ ਪ੍ਰੋਬਲਮ ਹਰੇਕ ਨੂੰ ਹੀ ਆ।
ਹਾਂਜੀ।
ਪਹਿਲਾਂ ਦੇਖੋ ਤੁਸੀਂ ਬਿਲਕੁਲ ਹੀ ਨਹੀਂ ਹੁੰਦੀ ਸੀ ਕਿਸੇ ਨੂੰ।
ਹਾਂਜੀ ਚਸ਼ਮੇ ਦਾ ਪਾਣੀ ਪੀਂਦੇ ਸੀ। ਆਪਾਂ ਪਹਿਲੇ ਹੁੰਦੇ ਸੀ। ਨਾ ਹੈਂਡ ਪੰਪ ਹੁੰਦੇ ਸੀ।
ਹਾਂਜੀ ਨਲਕੇ ਹੁੰਦੇ ਸੀਗੇ।
ਹਨਾ ਅਬ ਤੋਂ ਹਰ ਘਰ ਵਿੱਚ ਦੇਖੋ ਆਰੋ ਲੱਗਿਆ ਹੋਇਆ ਹੈ।
ਆਰੋ ਲੱਗਿਆ ਹੋਇਆ ਹੈ। ਨਾਲੇ ਜੀ ਹੁਣ ਤਾਂ ਤੁਸੀਂ ਐਂ ਦੇਖੋ ਕਿਸੇ ਪਿੰਡ ਸ਼ਹਿਰ 'ਚ ਨਲਕਾ ਤਾਂ। ਮੈਂ ਤਾਂ ਕਹਿਣਾ ਹਾਂ ਬਹੁਤ ਰੇਅਰ ਹੀ ਹੋਊਗਾ ਵੀ ਕਿਸੇ ਦੇ ਹੋਊਗਾ।
ਹਾਂਜੀ ਹੁਣ ਦੇ ਪਹਿਲੇ ਦੇ ਅ ਸੋਰਸ ਹੁੰਦੇ ਸੀ ਨਾ ਪਾਣੀ ਦੇ। ਖ਼ਤਮ ਹੀ ਹੋ ਗਏ ਨੇ।
ਨਾਲੇ ਤੁਸੀਂ ਐ ਦੇਖੋ ਵੀ ਜਦੋਂ ਨਲਕਾ ਗੇੜਦੇ ਸੀ ਹਨਾ ਐਕਸਰਸਾਈਜ਼ ਵੀ ਹੁੰਦੀ ਸੀ। ਸੀਗੀ ਬਾਹਾਂ ਦੀ। ਲੋਕਾਂ ਨੂੰ ਨਾ ਹੁਣ। ਥੋੜ੍ਹੀ ਜਿਹੀ ਸਹੂਲਤਾਂ ਜ਼ਿਆਦਾ ਮਿਲਣ ਲੱਗ ਗਈਆਂ ਕੋਈ ਐਫਰਡ ਕਰਦਾ ਨੀ ਗਾ ਕੋਈ।
ਤੇ ਨਾ ਸਾਡਾ ਜੋ ਨੇਚਰ ਬਰਬਾਦ ਕਰਦੇ ਪਏ ਨਾ ਲੋਕੀ। ਜਿਹੜੇ ਨਦੀਆਂ ਚ ਗੰਦ ਪਾ ਜਾਂਦੇ ਨੇ। ਉਹਦੇ ਨਾਲ ਪਾਣੀ ਦਾ ਪੋਲਿਊਸ਼ਨ ਹੋ ਜਾਂਦਾ ਨੇ। ਪੇੜ ਕੱਟ ਦਿੰਦੇ ਨੇ ਤੇ ਫੇਰ ਏਅਰ ਪੋਲਿਊਸ਼ਨ ਹੋ ਜਾਂਦਾ ਹੈ। ਗੱਡੀਆਂ ਦਾ ਧੂੰਆਂ ਹੋ ਗਿਆ ਹੈਨਾ ਔਰ ਕੈਮੀਕਲ ਕਈ।
ਜ਼ਿਆਦਾ ਇਹ ਵੀ ਹੋ ਗਿਆ ਨਾ ਵੀ ਦੱਰਖਤ ਲਾਉਂਦਾ ਕੋਈ ਹੈ ਨੀ ਗਾ ਘੱਟ ਬਹੁਤ ਦਿੰਦੇ ਆ।
ਹਾਂ ਜੀ ਹਾਂ ਜੀ ਜਿਵੇਂ ਹਾਈਵੇ ਬਣਾਏ ਜਾਂਦੇ ਨੇ ਦਰੱਖਤ ਕੱਟੀ ਜਾਂਦੇ ਨੇ। ਤੇ ਜੋ ਫਰੈਸ਼ ਏਅਰ ਹੁੰਦੀ ਆਕਸੀਜਨ ਸਾਨੂੰ ਚਾਹੀਦੀ ਹੁੰਦੀ ਉਹ ਹੈ ਹੈਗੀ ਹੀ ਨਹੀਂ।
ਹਾਂ ਜੀ ਹਾਂ ਜੀ ਹੁਣ ਤਾਂ ਤੁਸੀਂ ਆ ਦੇਖੋ ਕਿੰਨੇ ਪਲਾਂਟਸ ਵੀ ਆ ਰਹੇ ਨੇ ਜਿਵੇਂ ਸਨੇਕ ਪਲਾਂਟ ਉਹ।
ਹਾਂਜੀ ਹਾਂਜੀ।
ਸਾਰੀ ਮਤਲਬ ਹਵਾ ਨੂੰ ਜਮਾਂ ਸਾਫ਼ ਕਰ ਦਿੰਦਾ ਕਹਿੰਦੇ।
ਹਾਂਜੀ ਹਾਂਜੀ ਬਟ ਲੋਕ ਨਾ ਜਿੰਨਾ ਡਿਸਟ੍ਰੋਏ ਕਰਦੇ ਨੇ ਨਾ ਉਹਨਾਂ ਫਿਰ ਲਗਾਉਂਦੇ ਨੀ ਹੈਗੇ।
ਹਾਂ ਜੀ ਨਾਲੇ ਐਂ ਦੇਖੋ ਤੁਸੀਂ ਸਭ ਨੂੰ ਪਤਾ ਹੈ ਵੀ ਇਹ ਚੀਜ਼ ਆਪਣੇ ਲਈ ਜ਼ਰੂਰੀ ਹੈ। ਫਿਰ ਵੀ ਕੋਈ ਐਫਰਡ ਕਰਦਾ ਹੀ ਨਹੀਂ।
ਕੋਈ ਨੀ ਕਰਦਾ ਕਿਸੇ ਬਾਰੇ ਕੋਈ ਪੁੱਛਦਾ ਹੀ ਨੀ ਕਿ ਇਹਨਾਂ ਦਾ। ਕਿੰਨਾ ਫ਼ਰਕ ਹੋਗਾ ਆਣੇ ਵਾਲੇ ਬੱਚਿਆਂ ਦੀ ਹੈਲਥ ਕਿੰਨੀ ਖ਼ਰਾਬ ਹੋ ਜਾਊਗੀ ਇਹਦੇ ਨਾਲ।
ਹਾਂਜੀ ਐ ਵੀ ਨੀ ਸੋਚਦੇ ਵੀ ਆਪਣੀ ਸਿਹਤ ਤੇ ਵੀ ਕਿੰਨਾ ਫ਼ਰਕ ਪੈਂਦਾ।
ਹਾਂਜੀ ਹਾਂਜੀ।
ਹੂੰ ਕੋਈ ਸੋਚਦੇ ਨੀ ਹੈਗਾ। ਜੇ ਸਾਰੇ ਸੋਚਣ ਤਾਂ ਕੁਝ ਹੋਵੇ। ਇੱਕ ਦੋ ਜਣਿਆਂ ਦੇ ਸੋਚਣ ਨਾਲ ਕੁਝ। ਨਹੀਂ ਹੁੰਦਾ ਹੈਗਾ।
ਸਭ ਨੂੰ ਸੋਚਣਾ ਚਾਹੀਦਾ ਹੈ ਜੀ ਜਿਹੜੇ ਪੜੋਸ। ਹੈਗੇ ਮੰਨ ਲਓ ਸੇਮ ਜਿਹੜੇ ਰਸਤੇ ਤੇ ਉਹਨਾਂ ਦਾ ਆਫਿਸ ਹੈਗਾ। ਵਾਰੀ ਵਾਰੀ ਲੱਗਾ ਲੋ। ਜਿਹੜੇ ਦੇਖੋ ਦਿੱਲੀ ਵਿੱਚ ਵੀ ਕੇਜਰੀਵਾਲ ਨੇ ਕੀਤਾ ਸੀ। ਓਡ ਈਵਨ ਨੰਬਰ ਕੀਤਾ ਸੀ ਤੋ। ਕੁਝ ਫ਼ਰਕ ਪਉ। ਪਊਗਾ ਉਹਦੇ ਨਾਲ ਵੀ।
ਹਾਂਜੀ ਹਾਂਜੀ ਜਿਵੇਂ ਹੁਣ ਵੀ ਤੁਸੀਂ ਦੇਖੋ। ਅਸੀਂ ਘਰ ਬਣਾਇਆ ਹੋਣਾ ਹੈਨਾ। ਅਸੀਂ ਅਲੱਗ ਏਰੀਆ ਰੱਖਿਆ ਥੋੜਾ ਜਾ। ਵੀ ਪਲਾਂਟ ਲਗਾਵਾਂਗੇ।
ਹਾਂਜੀ ਬਿਲਕੁਲ ਸਭ ਨੂੰ ਕਰਨਾ ਚਾਹੀਦਾ ਏਦਾਂ ਹੀ।
ਹਾਂਜੀ ਐਵੇ ਸਾਨੂੰ ਸਭ ਨੂੰ ਕਰਨਾ ਚਾਹੀਦਾ। ਕਿਉਂਕਿ ਇੱਕ ਜਣੇ ਨਾਲ ਕੁਝ ਨੀ ਹੋਣਾ। ਹੁਣ ਜਿਵੇਂ ਅਸੀਂ ਲਾ ਲਏ ਉਹਦੇ ਨਾਲ ਸਾਰੇਆਂ ਨੂੰ ਥੋੜੀ ਫਾਇਦਾ ਹੋਊ।
ਹਾਂਜੀ ਬਿਲਕੁਲ ਬਿਲਕੁਲ।
ਉਹ ਤਾਂ ਜੇ ਸਾਰੇ ਲਾਉਣਗੇ ਤਾਂ ਕੁਝ ਬਣੁਗਾ।
ਹਾਂਜੀ ਬਿਲਕੁਲ ਥੋੜਾ ਜਿਹਾ ਫਲਾਣ ਤੇੇਸ ਰੱਖ ਲੋ ਉੱਥੇ। ਦਿਆ ਵਗੈਰਾ ਲਗਾਓ। ਥੋੜੀ ਗਰੀਨਰੀ ਵੀ ਹੋ ਜਾਊਗੀ ਹੈਨਾ।
ਬਾਜ਼ਾਰੋਂ ਲੈ ਕੇ ਨਹੀਂ ਹੈਗੇ। ਅਸੀਂ ਤਾਂ ਖੁਦ ਹੀ ਔਰਗੈਨਿਕ ਹੀ ਲਾਉਣੇ। ਹੁੰਦੀਆਂ ਨੇ ਸਾਡੀਆਂ ਸਬਜ਼ੀਆਂ ਤੇ।
ਅੱਛਾ ਜੀ।
ਹਾਂਜੀ ਹਾਂਜੀ। ਬਜ਼ਾਰ ਵਾਲੀਆਂ ਤੇ ਤੁਹਾਨੂੰ ਪਤਾ ਹੀ ਬਹੀਆਂ ਹੁੰਦੀਆਂ ਨੇ ਹੈਨਾ ਦੋ-ਦੋ ਤਿੰਨ-ਤਿੰਨ ਦਿਨਾਂ ਦੀਆ। ਅਸੀਂ।
ਏਅਰ ਵਿੱਚ ਪੋਲਿਊਸ਼ਨ, ਪਾਣੀ ਵਿੱਚ ਪੋਲਿਊਸ਼ਨ।
ਸਾਰੇ ਕਾਸ ਚ ਹੀ ਹੋ ਰਿਹਾ ਜੀ ਹਾਂਜੀ ਹਾਂਜੀ ਜੇ ਇੱਕ ਅੱਧੀ ਜਗ੍ਹਾ। ਤੇ ਹੋਵੇ ਹੈਨਾ ਤਾਂ ਵੀ ਹੈ। ਸਭ ਕੀਤੇ ਪੋਲਿਊਸ਼ਨ। ਪਾਣੀ ਦਾ ਦੇਖੋ, ਹਵਾ ਦਾ ਦੇਖੋ। ਹਾਂਜੀ।
ਪਿਓਰਟੀ ਕਿੱਥੇ ਵੀ ਨਹੀਂ ਲੱਭਦੀ।
ਹਾਂਜੀ ਹਾਂਜੀ ਤਾਂ ਹੀ ਦੇਖੋ, ਤੁਸੀਂ ਗਰਮੀ ਵੀ ਕਿੰਨੀ ਜ਼ਿਆਦਾ।
ਹਾਂਜੀ ਕਿਉਂਕਿ ਪੇੜ ਕੱਟ ਦੇ ਨਾ।
ਹਾਂਜੀ ਆਪਾਂ ਕਹਿ ਦਿੰਦੇ ਹਾਂ ਹੈਨਾ ਵੀ ਪਹਿਲਾਂ। ਆਪਾਂ ਕਹਿ ਦਿੰਦੇੇ ਹਾਂ ਵੀ ਪਹਿਲਾਂ ਗਰਮੀ ਘੱਟ ਹੁੰਦੀ ਸੀ ਵੀ ਪਹਿਲਾਂ ਦਰਖਤ ਹੁੰਦੇ ਸੀਗੇ।
ਹਾਂਜੀ ਹਾਂਜੀ ਤੇ ਗਰਮੀ ਤੋਂ ਵੱਧਣ ਹੀ ਹੈਗੀ ਨ।
ਆਪਣੇ ਹੀ ਆ ਪਰ ਆਪਾਂ ਮੰਨਦੇ ਨੀ ਹੈਗੇ ਆਪਾਂ ਬਲੇਮ ਉਹ ਦੂਜੇ ਤੇ ਪਾ ਦਿੰਦੇ ਹਾਂ ਬਸ।
ਹਾਂਜੀ ਹਾਂਜੀ ਦੇਖੋ ਕਿੰਨਾ ਸ਼ਹਿਰਾਂ ਦੀ ਆ ਆਉਂਦੀ ਹੈ ਉਹ ਏਅਰ ਕੁਆਲਿਟੀ। ਆਉਂਦੀ ਹੈ ਨਾ। ਕਿੰਨੇ ਸ਼ਹਿਰਾਂ ਦੀ ਗੰਦੀ ਹੁੰਦੀ ਹੈ ਔਰ ਸਾਡੇ ਇੰਡੀਆ ਦੀ ਤਾਂ ਬਹੁਤ ਸਾਰੇ ਸਿਟੀਜ਼ ਹੈਗੀ ਜਿਨ੍ਹਾਂ ਦੀ ਬਹੁਤ ਡਾਊਨ ਹੈਗੀ ਏਅਰ ਕੁਆਲਿਟੀ। ਕਿਉਂਕਿ ਪੋਲਿਊਸ਼ਨ ਬਹੁਤ ਹੈਗਾ ਸ਼ਹਿਰਾਂ ਵਿੱਚ ਤਾਂ ਬਹੁਤ ਹੀ ਜ਼ਿਆਦਾ।
ਹਾਂਜੀ ਵੱਡੇ ਸ਼ਹਿਰਾਂ ਚ ਬਹੁਤ ਆ ਜੀ ਮੈਨ ਲੁਧਿਆਣੇ ਦੇਖੋ ਤੁਸੀਂ ਪਾਪੂਲੇਸ਼ਨ ਇਨੀ ਆ ਹੈਾ ਤੇ ਪੋਲਿਊਸ਼ਨ ਵੀ ਉਨਾ ਹੀ ਜ਼ਿਆਦਾ ਆ।
ਹੋਊਗਾ ਨਾ ਜੀ ਫਿਰ ਜਿੰਨੇ ਲੋਕ ਫਿਰ ਕੰਜਸਟਿਡ ਰਹਗੇ ਤਾਂ ਗੰਦਗੀ ਫੈਲੇਗੀ ਪੋਲਿਊਸ਼ਨ ਹੋਗਾ ਉਹਦੇ ਨਾਲ
ਹਾਂਜੀ ਹਾਂਜੀ।
ਤੁਂ ਹੁਣ ਹੀ ਦੇਖਲੋ ਨਾ ਬਰਸਾਤ ਦਾ ਟਾਈਮ ਤੇ ਨਾਲੀਆਂ ਦੇਖਣਾ ਤੁਸੀਂ ਸਾਈਡ ਇਥੇ ਬਲੋਕ ਹੀ ਹੁੰਦੀਆਂ ਨੇ। ਕਿਉਂਕਿ ਉਹਨਾਂ ਵਿੱਚ ਨਾ ਪਲਾਸਟਿਕ ਫਸਿਆ ਹੋਇਆ ਹੈ।
ਹਾਂਜੀ ਹਾਂਜੀ ਲੋਕ ਮਤਲਬ ਡਸਟਬਿਨ ਚ ਸੁੱਟਦੇ ਨੀ ਹੈਗੇ।
ਹਾਂਜੀ ਜਿੱਥੇ ਵੀ ਡਿਲ ਕਰੂਗਾ ਉੱਥੇ ਹੀ ਫੈਕਦੇਣਗੇ।
ਨਾਲੇ ਸਾਰਿਆਂ ਨੂੰ ਪਤਾ ਹੈ ਵੀ ਇਹ ਗ਼ਲਤ ਚੀਜ਼ ਹੈ ਪਰ ਫਿਰ ਵੀ ਲੋਕ ਸਮਝਦੇ ਹੀ ਨਹੀਂ ਹੈਗੇ।
ਸਭ ਸਭ ਦੀ ਜਿੰਮੇਵਾਰੀ ਬਣੂਗੀ ਨਾ ਇਹ ਤੋਂ ਕੀ ਚਲੋ ਕੂੜਾ ਹੁੰਦਾ ਸਭ ਘਰ ਵਿੱਚ ਜਿਹੜੇ ਗੱਡੀਆਂ ਆਉਂਦੀਆਂ ਨੇ ਉਹਦੇ ਵਿੱਚ ਪਾਓ। ਤੇ ਉਹ ਫਿਰ ਡੰਪਿੰਗ ਚ ਲੈ ਕੇ ਜਾਂਦੇ ਨੇ ਹਨਾ ਲੇਕਿਨ ਲੋਕ ਪਤਾ ਨੀ ਕੀ ਕਰਦੇ। ਜੱਥੇ ਵੀ ਖਾਲੀ ਜ੍ਹਾ ਦੇਖੋਗੀ ਉੱਥੇ ਹੀ ਆਂਦੇ ਹ ਆ।
ਹਾਂਜੀ ਹਾਂਜੀ ਮੈਨੂੰ ਐ ਲੱਗਦਾ ਹੁੰਦਾ ਵੀ ਸਰਵੀ ਕਰਨ ਦੀ ਲੋੜ ਹੈ। ਫਿਰ ਤਾਂ ਫੇਰ ਕਿਤੇ ਲੋਕਾਂ ਨੂੰ ਸਮਝ ਲੱਗੂਗਾ।
ਤੇ ਵੀ ਥੋੜੇ ਰੂਲ ਰੈਗੂਲੇਸ਼ਨ ਵੀ ਹੋਣੇ ਚਾਹੀਦੇ ਲੋਕਾਂ ਦੇ ਕੀ ਤੁਸੀਂ ਗ। ਉੱਥੇ ਨਾਪਾਲਓ
ਹਾਂ ਇੱਕ ਵਾਰੀ ਵਾਰਨਿੰਗ ਨਹੀਂ ਫਿਰ ਉਹ ਤੋਂ ਬਾਅਦ ਫਾਈਨ ਲੱਗਣਾ ਚਾਹੀਦਾ ਫੇਰ ਲੋਕ ਸਮਝਣਗੇ।
ਬਾਹਰਲੀ ਸਿਟੀਜ਼ ਦੇਖੋ ਤੁਸੀਂ ਦੇਖਿਆ ਹੋ ਗਿਆ ਗਏ ਹੋ ਗਏ ਕਿ ਇੰਨੀ ਸਾਫ਼ ਸੁਥਰੀਆਂ
ਹਾਂਜੀ ਹਾਂਜੀ।
ਕਈ ਕਈ ਸ਼ਹਿਰ ਤਾਂ ਤੁਸੀਂ ਥੁੱਕ ਵੀ ਦੋ ਤੇ ਉਹਦਾ ਵੀ ਤੁ ਤੁਹਾਨੂੰ ਜੁਰਮਾਨਾ
ਹਾਂਜੀ ਤੁਸੀਂ ਬਾਹਰਲ ਕੰਟਰੀਆਂ ਨੂੰ ਹੀ ਦੇਖ ਲਓ ਹੁਣ ਅਮੈਰੀਕਾ ਆਸਟ੍ਰੇਲੀਆ ਹੈਾ ਕਿੰਨਾ ਉੱਥੇ ਕਿੰਨੀ ਸਫ਼ਾਈ ਆ ਉੱਥੇ
ਹਾਂਜੀ ਉੱਥੇ ਵੀ ਤਾਂ ਕੂੜਾ ਆਉਂਦਾ ਹੋਣਗਾ ਨਾ ਲੇਕਿਨ ਉਹ ਫੇਿਰ ਆਪੇ ਕੁਛ ਕਰਦੇ ਹੋਣੇ ਉਹਾਂ ਦਾ ਵੀ।
ਹਾਂਜੀ ਉਹਨਾਂ ਨੂੰ ਪਤਾ ਵੀ ਜੇ ਅਸੀਂ ਐਵੇਂ ਸੁੱਟਾਂਗੇ ਤਾਂ ਸਾਨੂੰ ਫਾਈਨ ਭਰਨਾ ਪਊਗਾ।
ਹਾਂਜੀ ਹਾਂਜੀ ਬਿਲਕੁਲ ਏਦਾਂ ਦਾ ਰੂਲ ਨਾ ਕੁਛ ਇੰਡੀਆ ਚ ਵੀ ਹੋਣਾ ਚਾਹੀਦਾ ਹੈ।
ਹਾਂਜੀ ਹਾਂ ਉਹੀ ਆ ਜਦੋਂ ਇੱਕ ਜਣੇ ਨੂੰ ਫਾਈਨ ਲੱਗ ਜਾੇ ਬਸ ਫੇਰ ਲੋਕ ਸਮਝ ਜਾਣ।
ਬਿਲਕੁਲ ਜੀ ਬਿਲਕੁਲ ਮ ਸਹੀ।
ਹਾਂਜੀ ਹਾਂ। ਫੇਰ ਹੀ ਲੋਕ ਸਮਝਣਗੇ ਨਹੀਂ ਨੀ ਲੋਕਾਂ ਨੇ ਸਮਝਣਾ ਹੈਗਾ।
ਹਾਂਜੀ ਘਰ ਵਿੱਚ ਡਸਟਬੀਨ ਰੱਖੋ ਆਪਣੇ।
ਹਾਂਜੀ ਹਾਂ ਐਵੇਂ ਤਾਂ ਜੇ ਆਪਾਂ ਕਿਸੇ ਨੂੰ ਕਹਿਣੇ ਵੀ ਆ ਹੈ ਕਹਿਣਿੰਦਾ ਵੀ ਤੂਲ ਤੂਲਾ ਦੇ। ਵੀ ਇੱਕ ਜਣੇ ਦੇ ਲਾਉਣ ਨਾਲ ਕੀ ਹੁੰਦਾ ਹੈਗਾ।
ਹਾਂਜੀ ਬੱਚਿਆਂ ਨੂੰ ਵੀ ਸਮਝਾਓਗੇ ਜਿਹੜੇ ਸਕੂਲ ਜਾਂਦੇ ਨੇ ਤੁਸੀਂ ਖਾਣ ਜੋ ਵੀ ਲੈ ਜਾਂਦੇ ਉਹਨਾਂ ਦੇ ਰੈਪਰ ਵਗੈਰਾ ਗਅਰਨੇ ਦੇ ਇਹ
ਹ।
ਡਸਟਬੀਨ ਚ ਪਾਓ ਪ੍ਰੋਪਰਲੀ ਮਤਲਬ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਓਗੇ ਤੇ ਨਾ ਉਹ ਗੰਦਗੀ ਨ ਫੈਲਾਉਣਗੇ ਫਿਰ ਅੱਗੇ ਜਾ ਕੇ
ਹਾਂਜੀ ਹਾਂ। ਦੇਖੋ ਜਿਵੇਂ ਪਿਛ ਥੋੜਾ ਕੁ ਟਾਈਮ ਪਹਿਲਾਂ ਹੈਾ ਪਲਾਸਟਿਕ ਦੇ ਪੋਲੀਥਨ ਬੰਦ ਕਰਤੇ ਸੀਗੇ।
ਹਾਂਜੀ ਹਾਂਜੀ ਪਰ ਡਰਦੇ ਨੀ ਨਾ ਲੋਕ ਚਲਾਨ ਵੀ ਹੁੰਦੇ ਸੀ ਫਿਰ ਵੀ ਨਹੀਂ ਡਰਦੇ ਤੇ ਖੁੱਲ੍ਹੇ ਆਮ ਵਿਕਦੇ ਨੇ
ਹਾਂਜੀ, ਹਾਂਜੀ।
ਤੇ ਉਹਨਾਂ ਨਾਲ ਕਿਤਨੀ ਬਲੋਕੇਜ ਹੁੰਦੀ ਹੈ, ਕਿਤਨੀ ਬਲੋਕੇਜ ਹੋ ਜਾਂਦੀ ਹੈ।
ਹਾਂਜੀ, ਉਹੀ ਗੱਲ ਆ ਨਾ ਇੱਕ ਵਾਰੀ ਇੱਕ ਵਾਰੀ ਸਰਕਾਰ ਕਦਮ ਚੱਕਦੀ ਹੈ ਹਨਾ, ਜਿਵੇਂ ਉਹ ਪੋਲੀਥੀਨ ਵੀ ਬੰਦ ਕਰੂਗੀ। ਬਸ ਥੋੜਾ ਕੁ ਟਾਈਮ ਕਰਦਾ। ਉਦੋਂ ਲੋਕ ਹਟ ਜਾਂਦੇ ਆ, ਜਦੋਂ ਫਿਰ ਕੋਈ ਪੁੱਛਦਾ ਨੀ ਹੈਗਾ, ਫਿਰ ਹਟ ਜਾਂਦੇ ਆ। ਫਿਰ ਲੋਕ ਯੂਜ ਕਰਨ ਲੱਗ ਜਾਂਦੇ ਆ।
ਹਾਂਜੀ, ਕੋਈ ਫੰਕਸ਼ਨ ਆਉਂਦੇ ਨੇ ਜਿਹੜੇ ਛੱਬੀ ਜਨਵਰੀ ਹੋ ਗਈ, ਪੰਦਰਾਂ ਅਗਸਤ ਤੋਂ ਮੈਨੂੰ ਲੱਗਦਾ, ਉਹ ਉਸ ਸਫ਼ਾਈ ਕਰਨ ਲੱਗ ਜਾਂਦੇ ਨੇ ਫਿਰ ਬਾਅਦ ਚ ਕੋਈ ਨੀ ਪੁੱਛਦਾ।
ਹਾਂਜੀ, ਹਾਂ ਉਹੀ ਗੱਲ ਆ। ਹਾਂਜੀ, ਜੇ ਮਤਲੱਬ ਡੇਲੀ ਬੇਸਿਸ ਤੇ ਹਨਾ ਵੀ ਸਾਰੇ ਧਿਆਨ ਰੱਖਣ, ਥੋੜਾ-ਥੋੜਾ ਸਾਰਿਆਂ ਨੂੰ ਵੰਡਾ-ਵੰਡਾ, ਕੰਮ ਆ ਵੀ ਸਾਫ਼ ਸਫ਼ਾਈ ਦਾ ਥੋੜੇ-ਥੋੜੇ ਐਫਰਡ-ਐਫਰਡ ਸਾਰੇ ਲਾਉਣ ਨਾ ਫਿਰ ਕੁੱਛ ਬਣੇ।
ਹਾਂਜੀ-ਹਾਂਜੀ,
ਐਵੇਂ ਇੱਕ ਦਿਨ ਦੇ ਕਰਨ ਨਾਲ ਕੁਛ ਨੀ ਹੋਣਾ ਮੈਨੂੰ ਤਾਂ ਇਹ ਲੱਗਦਾ, ਵੀ ਜੇ ਫਾਈਨ ਵਾਲਾ ਹੋ ਜਾਏ ਨਾ ਫਿਰ ਵਧੀਆ।
ਹਾਂਜੀ ਕੁਛ ਤੋ ਰੁਲ ਕਰਨਾ ਚਾਹੀਦਾ ਹੈ।
ਹਾਂਜੀ-ਹਾਂਜੀ, ਫੇਰ ਲੋਕ ਵਧੀਆ ਸਮਝਣਗੇ ਬਿਨਾਂ ਫਾਈਨ ਤੋਂ ਨਹੀਂ ਲੋਕ
ਹਾਂਜੀ-ਹਾਂਜੀ।
ਹਾਂਜੀ ਹਾਂ, ਹਾਂਜੀ ਚਲੋ,
ਓਕੇ,
ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਾ ਠੀਕ ਹੈ, ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ।
ਇੱਕ ਤਾਂ ਇਹ ਫੋਨ